ਹੈਲੋ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਵਧੀਆ ਸਭ
ਹਾਂਜੀ ਕੀ ਕਰ ਰਹੇ ਸੀ ਤੁਸੀਂ
ਮੈਂ ਐਕਚੁਲੀ ਪੈਕਿੰਗ ਕਰ ਰਹੀ ਸੀ ਔਰ ਥੋੜਾ ਬਸ ਪੈਕਿੰਗ ਕਰਕੇ ਹਟੀ ਆ ਸਡਨਲੀ ਥੋੜ੍ਹਾ ਜਹਾ ਪਲੈਨ ਹੋ ਗਿਆ ਨੈਨੀਤਾਲ ਜਾਨ ਦਾ
ਅੱਛਾ
ਤੇ ਉਹੀ ਪੈਕਿੰਗ ਕਰ ਰਹੀ ਸੀਗੀ ਬਸਹੁਣ ਪੈਕ ਤੇ ਕਰ ਲਿਆ ਹੈਗਾ ਲਗਭਗ ਹੁਣ ਬੱਚੇ ਕਹਿੰਦੇ ਨੇ ਕਿ ਮੰਮਾ ਇਹ ਸਭ ਚੀਜ਼ਾਂ ਥੋੜਾ ਬਣਾ ਕੇ ਲੈ ਚੱਲੋ ਤੇ ਉੱਥੇ ਜਾ ਕੇ ਪਤਾ ਨੀ ਕਿੱਦਾਂ ਦਾ ਮਿਲੇ ਕੀ ਮਿਲੇ ਖਾਣ ਨੂੰ ਤੇ ਬਸ ਉਹੀ ਹੈ ਇੱਕ ਦੀ ਔਡਰ ਹੋ ਗਿਆ ਮੰਮੀ ਬਨਾਨਾ ਕੇਕ ਬਣਾ ਲੋ ਇੱਕ ਨੇ ਕਹਿਤਾ ਪੈਕਰ ਬਣਾ ਲਵੋ ਉਹ ਫਿਰ, ਪਾਪਾ ਇਹਨਾਂ ਦੇ ਕਹਿੰਦੇ ਨੇ, ਨਹੀਂ, ਥੋੜਾ ਜਿਹੇ ਲੱਡੂ ਵੀ ਬਣਾਕੇ ਲੈ, ਚੱਲੋ। ਤੇ, ਇਹੀ ਸਭ ਚੀਜ਼ਾਂ ਨੇ ਹੁਣ, ਬੱਚਿਆਂ ਦੀ ਵੀ ਬਣਾਣੀ ਹੈ, ਤੇ ਫਿਰ ਹਸਬੈਂਡ ਦੀ ਵੀ ਬਨਾਨੀ ਏ। ਇਹ ਸਭ, ਉਹੀ ਸਭ ਮੈਟੀਰੀਅਲ ਮੈਂ ਦੇਖ ਰਹੀ ਸੀਗੀ, ਘਰ ਕੀ-ਕੀ ਹੈਗਾ ਤੇ, ਫਿਰ ਮੈਂ, ਉਸਦੇ ਹਸਾਬ ਨਾਲ ਇੱਕ ਚੀਜ਼ ਪ੍ਰੀਪੇਅਰ ਕਰ-ਕਰਕੇ ਰੱਖਾਂ, ਕਿਉਂਕਿ ਟਾਈਮ ਟੇਕਿੰਗ ਚੀਜ਼ਾਂ ਹੁੰਦੀਆਂ ਨੇ, ਕਰੈਕਰ ਵੀ ਬਣਾਵਾਂਗੀ ਤੇ, ਦੁਧ ਵੀ ਓਵਨ'ਚ ਰੱਖਾਂਗੀ, ਟਾਈਮ ਲੱਗ ਜਾਏਗਾ ਥੋ ਥੋੜਾ ਪੰਦਰਾਂ- ਵੀਹ ਮਿਨਟ ਲੱਗ ਜਾਂਦੇ ਨੇ, ਕੇਕ ਰੱਖਾਂਗੀ ਉਹਨੂੰ ਵੀ, ਠੱ ਥਰਟੀ ਤੋਂ, ਫੋਟੀ ਮਿਨਟ ਲੱਗ ਹੀ ਜਾਂਦੇ ਨੇ। ਬਨਾਣ 'ਚ ਹੁਨੀ ਦੇਰ 'ਚ ਫਿਰ, ਬਾਕੀ ਲੱਡੂ ਦਾ ਕੰਮ ਕਰਾਂਗੀ, ਮਤਲਬ ਘਰੇ ਹੀ, ਹੁਣ ਬਣਾ ਕੇ ਲੈਕੇ ਜਾਣੇ ਨੇ, ਤੇ, ਫਿਰ ਨਾਲੇ ਬੱਚੇ ਮੇਰੇ, ਬਾਹਰ ਦਾ ਜ਼ਿਆਦਾ ਖਾਕੇ ਖ਼ੁਸ਼ ਨਹੀਂ ਹੈਗੇ ਨੇ ਤੇ, ਫਿਰ ਮੈਂ ਘਰ ਦਾ ਹੀ ਪ੍ਰੈਫਰ ਕਰਦੀ ਹਾਂ।
ਲੇਕਿਨ ਇੱਕ ਐ ਵੀ ਹੁੰਦਾ ਨਾ, ਤੁਸੀਂ ਘਰੋ ਵੀ ਕਿੰਨਾ ਕੁਛ ਬਣਾਕੇ ਲੈਕੇ ਕੇ ਚੱਲੋਗੇ, ਅਗਰ ਬਣਾਕੇ ਵੀ ਲੈਕੇ ਜਾ ਰਹੇ ਹੋ, ਤੇ ਫਿਰ, ਜ਼ਰੂਰੀ ਨਹੀਂ ਨਾ, ਉਹ ਰਸਤੇ'ਚ ਖ਼ਰਾਬ ਨਾ ਹੋਏ ਕਿਉਂਕਿ, ਤੁਹਾਨੂੰ ਪਤਾ ਹੀ ਅੱਜ-ਕੱਲ ਦੇ ਮੌਸਮ ਦਾ ਵੀ ਕੁਛ ਨੀ ਪਤਾ ਹੁੰਦਾ ਹੈ, ਗਰਮੀ ਕਰਕੇ, ਚੀਜ਼ਾਂ ਇੰਨੀ ਛੇਤੀਆਂ ਖ਼ਰਾਬ ਹੁੰਦੀਆਂ ਨੇ ਕਿ, ਪੁੱਛੋ ਨਾ ਆ। ''ਮੈਂ ਵੀ ਟਰੈਵਲ ਕਰ ਗਈ ਸੀ, ਪਿਛਲੇ ਹਫ਼ਤੇ ਤੇ, ਫਿਰ ਲੈਕੇ ਗਈ ਸੀ, ਘਰੋਂ ਵੀ ਬਣਾਕੇ ਤੇ ਪੂਰਾ ਸਭ। ਮਹਿਕ ਮਾਰਨ ਲੱਗ ਗਿਆ। ਉਹ ਬੜੀ, ਬੜਾ ਹੀ ਖ਼ਰਾਬ ਹੋ ਗਿਆ ਸੀ, ਖਾਣਾ ਤੇ ਮੂਡ ਬੜਾ ਖ਼ਰਾਬ ਹੋਇਆ ਸੀ ਤੇ, ਫਿਰ ਮੈਂ, ਤੇ ਹੁਣ ਡਿਸਾਈਡ ਕੀਤਾ ਕਿ, ਐ ਜਿਹੜੇ ਪੈਕ ਕੇਟ ਵਾਲੇ ਫੂਡ ਆਂਦੇ ਨੇ ਨਾ, ਤੇ ਐਨੂੰ ਲੈਕੇ ਕੇ ਚਲੋ, ਉਹ ਜ਼ਿਆਦਾ ਬੈਟਰ ਰਹਿੰਦੇ ਬਸ ਗਰਮ ਪਾਣੀ ਪਾਇਆ ਨੀ, ਕੇ ਫਟਾਫਟ ਤੋਂ, ਦੋ-ਤਿੰਨ ਮਿੰਟ ਰੱਖੋ ਤੇ, ਆਪਣੇ-ਆਪ ਬਣ ਜਾਂਦੇ ਨੇ, ਫਟਾਫਟ ਤੁਸੀਂ ਖਾਲੋੋ।
ਹਾਂਜੀ, ਮੈਂ ਵੀ ਹੁਣ ਇਹੀ ਸੋਚ ਰਹੀ ਹਾਂ, ਕਿ, ਕੁਛ ਐਸਾ ਰੱਖ ਲਵਾਂ ਪਰ, ਇਹ ਹੈ ਨਾ ਕਿ, ਬੱਚੇ ਘਰ ਦਾ ਬਣਿਆ ਪਸੰਦ ਕਰਦੇ ਨੇ। ਹੁਣ ਇਹ ਠੀਕ ਹੁੰਦੇ ਨੇ, ਪੈਕਿੰਗ ਵਾਲੇ ਜਿਹੜੇ ਫੂਡ ਨੇ।
ਹਾਂਜੀ, ਦੇਖੋ ਕਦੀ- ਕਦੀ ਤੇ, ਤੁਹਾਨੂੰ ਯੂਜ ਕਰਨਾ ਹੀ ਪਏਗਾ ਠੀਕ ਤੇ, ਦੇਖੋ ਪ੍ਰੇਜ਼ਰਵੇਟਿਵ ਪਏ ਹੁੰਦੇ ਨੇ, ਅਤੇ ਸਾਰਿਆਂ ਨੂੰ ਵੀ ਪਤਾ ਹੈ, ਤਾਂ, ਹੀ ਉਹ ਖਾਣਾ ਇੰਨੀੇ ਦਿਨ ਤੱਕ ਚੱਲ ਪਾਂਦਾ ਹੈ, ਲੇਕਿਨ ਉਹੀ ਹੈ ਕਿ, ਕਦੀ-ਕਦੀ ਤੇ ਤੁਸੀਂ ਰਿਸਕ ਲੈ ਸਕਦੇ ਹੋ, ਕਿ ਅ ਬਲੈਕ ਕਿ, ਕਿੱਥੇ ਜਾ ਰਹੇ ਹੋ, ਤੇ ਉਹਨਾਂ ਨੂੰ ਯੂਜ ਕਰ ਸਕਦੇ ਹੋ, ਜਿਵੇਂ ਰੈਡੀ ਟੂ ਈਟ ਵਾਲਾ ਪੋਹਾ ਆਂਦਾ ਹੈ, ਰੈਡੀ ਟੂ ਈਟ ਵਾਲੀ ਮੈਗੀ ਆਂਦੀ ਐ।
ਹਾਂ, ਉਹ ਥੋੜਾ ਹੁੰਦਾ ਹੈ ਕਿ, ਬੱਚਿਆਂ ਨੂੰ ਅਹ ਥੋੜ੍ਹਾ ਬਾਹਰ ਦਾ ਦੇਣ ਦਾ ਜੀਅ ਨਹੀਂ ਕਰਦਾ, ਲੇਕਿਨ ਤੁਸੀਂ ਘਰ ਦਾ ਵੀ ਖਾਣਾ ਕਿੰਨਾ ਲੈਕੇ ਚੱਲੋਗੇ। ਸਮਾਨ ਤੋਂ ਜ਼ਿਆਦਾ ਤੇ, ਮੈਨੂੰ ਲੱਗਦਾ ਫਿਰ ਖਾਣਾ ਹੀ ਹੋ ਜਾਂਦਾ ਹੈ, ਅਹ ਕੱਪੜੇ ਲੱਥੇ ਤੋ ਜ਼ਿਆਦਾ ਤੇ ਫਿਰ ਨਾਲੇ, ਖਰਾਬ ਵੀ, ਖ਼ਰਾਬ ਹੋ ਜਾਂਦਾ ਨਾ ਫਿਰ ਸਾਰੀ ਮਿਹਨਤ ਚਲੀ ਜਾਂਦੀ ਹੈ, ਉਹ ਬੜਾ ਦੁੱਖ ਹੁੰਦਾ ਹੈ, ਕਿ ਆਪਾ ਇੰਨੀ ਮਿਹਨਤ ਨਾਲ ਰੋਟੀ-ਪਾਣੀ ਬਣਾਈ ਸਾਰੀ ਕੀਤੀ, ਤੇ, ਹੂੰ, ਖਰਾਬ ਹੋ ਗਿਆ। ਬਲਕੀ, ੲ ਪੈਕੇਟ ਵਾਲੇ ਫੂਡ ਲੈਕੇ ਚੱਲੋ। ਕਦੀ-ਕਦੀ ਤੇ ਤੁਸੀਂ ਖਾ-ਪੀ ਸਕਦੇ ਈ ਓ। ਬੱਚੇ ਵੈਸਰਾ ਵੀ ਤੇ, ਬਾਹਰ ਜਾਕੇ ਥੋੜਾ ਬਹੁਤ ਤੇ, ਚਿਪਸ ਵਗੈਰਾ ਖਾ ਹੀ ਲੈਂਦੇ। ਤੇ ਨਾਲੇ, ਇੱਕ ਐਮਟੀ ਆਰ ਬ੍ਰੈਂਡ ਹੈ, ਔਦਾ। ਤੁਸੀਂ ਲੈ ਸਕਦੇ ਓ, ਓਹਦਾ ਤੇ ਮੈਂ ਯੂਜ ਕੀਤਾ ਏ, ਓਹਦਾ ਅੱਛਾ ਹੁੰਦਾ ਏ। ਤੇ, ਓਹਦੇ ਵਿੱਚ ਕੁਛ ਨੀ, ਰੈਡੀ-ਟੂ ਇਟ ਪੋਹਾ ਦੇ ਵਿੱਚ, ਤੁਸੀਂ ਪਾਣੀ ਪਾਯਾ ਗਰਮ ਤੇ, ਤਿਨ ਮਿੰਟ ਵਾਸਤੇ ਰੱਖ ਦਿੱਤਾ, ਓ ਰੇਡੀ ਟੂ ਈਟ ਏ, ਤੁਸੀਂ ਫਟਾਫਟ ਖਾਲੋੋ ਓਹਨੂੰ। ਨਾਲੇ ਢਿੱਡ ਦਾ ਢਿੱਡ ਪਰ ਜੇਗਾ, ਜਿਵੇਂ ਕਿਸੇ ਨੂੰ ਤੁਰੰਤ ਭੁਖ ਲੱਗੀ ਏ, ਨਈ ਮਿਲਦਾ ਪਿਆ ਕੁੱਛ ਤੇ ਥੋੜਾ-ਬਹੁਤ, ਐ ਅੱਛੀ ਚੀਜ਼ ਹੈਗੀ ਏ, ਕਿ, ਥੋੜਾ ਬਹੁਤ ਚੀਜ਼ਾਂ ਸਾਡੇ ਕੋਲ ਹੋਏ ਨਾ। ਤੇ, ਆਪਾ ਯੂਜ ਕਰ ਸਕਦੇ ਹਾਂ।
ਹਾਂਜੀ। ਔਹੀ ਮੈਂ ਸੋਚ ਰਹੀ ਸੀ। ਮੈਂ ਕਿਆ, ਮੇਰੇ ਕੋਲ ਟਾਈਮ ਵੀ ਕੱਟ ਹੈਗਾ, ਔਰ ਇਨਾ ਸਭ ਕੁਛ ਮੈਨੂੰ ਬਣਾਉਣਾ ਹੈਗਾ ਰ ਅਰਲੀ ਮੋਰਨਿੰਗ ਅਸੀਂ ਕੱਲ੍ਹ ਸਵੇਰੇ ਨਿਕਲਣਾ ਮੈਨੂੰ ਇੰਨਾ ਸਭ ਕੁਛ ਬਣਾਾਨਾ ਫਿਰ ਫੈਮਿਲੀ ਦੇ ਵਿੱਚ ਚ ਹੋਰ ਵੀ ਬਾਕੀ ਸਬ ਚੀਜ਼ਾਂ ਬਣਾਇਆ ਕਰਨੀਆਂ ਰੋਟੀ ਵੀ ਤਿਆਰ ਕਰਨੀ ਨਾਲ ਜਾਣ ਵਾਸਤੇ ਵੀ ਹੈਗਾ ਹੈ। ਤੇ ਬਣਾਣਾ ਤੇ ਫਿਲਹਾਲ ਥੋੜਾ ਬਹੁਤ ਪਏਗਾ ਹੀ ਕਿਉਕਿ ਹੈਨਾ, ਇੱਕ ਤਰਫੋਂ ਦੇਖਿਆ ਜਾਏ ਤੇ ਹੈਲਦੀ ਵੀ ਹੁੰਦਾ ਅ। ਨਾਲੇ, ਡਰਾਈ ਆਈਟਮਸ ਹੁੰਦੇ ਨੇ, ਤੇ ਫਿਰ ਉਹ ਸੇਫ ਵੀ ਰੈਂਦੇ ਹੈਗੇ ਨੇ। ਹੁਨ ਜੈਵੇਂ ਬਿਸਕਿਟ ਬਣਾ ਲੇ, ਕਰੈਕਰ ਬਣਾ ਲੇ, ਅਤੇ ਤੁਸੀਂ ਇੱਕ ਉਦੇ ਬੋਕਸ ਚ ਪਾ ਕੇ ਲੈ ਜਾਓ, ਤੇ ੲ ਤੇ ਬੱਚੇ ਖਾਂਦੇ ਜਾਣਗੇ। ੲਦਾ ਕੋਈ ਦੁ ਨੁਕਸਾਨ ਨਈ ਹੈਗਾ ਹੈ, ਪਰ ਕਿਉਂਕਿ ਬੱਚੇ ਬਾਹਰ ਦੇ ਬਿਸਕਿਟਸ ਵਗੈਰਾ ਵੀ ਪਸੰਦ ਔ ਵੀ ਇੱਕ ਅਪਣੀ ਪਸੰਦ ਦੇ ਈ ਕਰਦੇ ਹੈਗੇ ਨੇ, ਕਿ ਮੈਂ ਔ ਵੀ ਖਾਂਣੇ ਕਿਤੇ ਬਾਹਰ ਜਾ ਕੇ ਨਈ ਮਿਲਿਆ। ਤੇ ਫੇਰ ੲ ਬਣੀ ਹੋਈ ਚੀਜ਼ ਹੋਏਗੀ, ਤੇ ਥੋੜਾ ਜਾ ਆਰਾਮ ਰੈਂਦਾ ਹੈਗਾ ੲ, ਕਿ ਹਾਂ ਅਸੀਂ ਇਹ ਚੀਜ਼ ਹੈਗੀ ੲ, ਤੇ ਚਲੋ ਬਾਹਰ ਜਾ ਕੇ ਕੁਛ ਨਹੀਂ ਵੀ ਮਿਲਿਆ, ਤੇ ਅਪਣੇ ਕੋਲ ਇੰਨਾ ਹੈਗਾ ਅ ਕਿ ਬੱਚੇ ਖਾ ਲੈਣਗੇ।
ਹਾਂਜੀ, ਔ ਤੇ ਹੈ ਈ ਅ, ਲੇਕਿਨ ਫੇਰ ਤੁਸੀਂ ਕੱਲੇ ਹੈਗੇ ਹੋ। ਜਿਵੇਂ ਤੁਸੀਂ ਦੱਸਿਆ ਕਿ ਕੱਲ ਸਵੇਰੇ ਦੀ ਤਾਨੂੰ ਜਾਣਾ, ਸਵੇਰੇ ਸਵੇਰੇ ਨਿਕਲਣਾ ਅ। ਤੇ ਕਿੰਨਾ ਈ ਘਟ ਟਾਈਮ ਹੈ। ਤੇ ਲਿਸਟ ਵੱਡੀ ੲ ਤਾਡੀ। ਤੇ ਥੋੜੇ ਬੋਤ ਤੁਸੀਂ ਪਾਵੇਂ ਬਣਾ ਸਕਦੇ ਹੋ, ਤੇ ਬਣਾ ਲੋ। ਬਾਕੀ ਤੁਸੀਂ ਅ ਰੇਡੀ-ਟੂ-ਈਟ ਵਾਲਾ ਵੀ ਲੈ ਕੇ ਜਾ ਸਕਦੇ ਔ, ਕਿਉਂਕਿ ਅ ਤੇ ਸਨੈਕਸ ਹੋ ਗਿਆ ਨਾ। ਜਿਹੜਾ ਤੁਸੀਂ ਕੈ ਰੇ ਔ, ਕ੍ਰੈਕਰ ਬਿਸਕਿਟ ਤੇ ਲੱਡੂ ਵਗੈਰਾ। ਤੇ ਹੁਣ, ਜਦੋਂ ਰੋਟੀ ਦੀ ਭੁੱਖ ਲੱਗੇਗੀ ਹੁਣ ਬਾਰੋਂ ਵੀ ਮੈਨੂੰ ਥੋੜ੍ਹਾ ਜਾ ਨਾ, ਅਜੀਬ ਜੇਆ ਲੱਗਦਾ, ਪਤਾ ਨੀ ਕੇਹੋ ਜੇਆ। ਅ ਰੈਸਟੋਰੈਂਟ ਜਾਂ ਟਾਬਾ ਜੇਆ ਹੋਏ। ਕਿਹੜਾ ਤੇਲ ਯੂਸ ਕਰ ਰੇ ਨੇ, ਕੀ ਏ, ਕੀ ਨੀ? ਹਾਂ ਦੋ ਪ੍ਰ ਟੇ ਵਾਲਾ ਵੀ ਬੋਤ ਜ਼ਾਦਾ ਹੈਲਦੀ ਨਈ ਅ, ਬਟ ਔ ਤੁਹਾਡੀ ਅੱਖਾਂ ਦੇ ਸਾਮਣੇ ਤੁਸੀਂ ਮਤਲਬ ਦੇ ਰੇ ਔ, ਫਿਰ ਵੀ ਕੰਮ-ਚਲਾਊ ਅ, ਕਿਉਂਕਿ ਰੋਜ਼-ਰੋਜ਼ ਤੇ ਖਾਣਾ ਨੀ ਆਪਾਂ, ਕਦੀ-ਕਦੀ ਉੱਥੇ ਜਾ ਰੇ ਆ, ਟਰੈਵਲ ਕਰ ਰੇ ਆ, ਤਾਂ ਅ ਸੌਖਾ ਔਪਸ਼ਨ ਮੈਨੂੰ ਲੱਗਦਾ ਅ। ਤੇ ਮੈਂ ਤੇ ਫੇਰ ਅਈ ਲੈ ਜਾਨੀ ਅ, ਕਿਉਂਕਿ ਫਿਰ ਰੋਟੀ ਦੀ ਭੁੱਖ ਤੇ ਰੋਟੀ ਦੀ ਭੁੱਖ ਹੈ ਨਾ। ਕਿ ਪੋਹਾ ਖਾਓਗੇ ਤੇ ਟਿਡ ਪਰ ਜੇਗਾ। ਹਾਂਜੀ, ਵਰਨਾ ਅ ਛੋਟੀ ਮੋਟੀ ਚੀਜ਼ਾਂ ਤੇ ਤੁਸੀਂ ਕਿੰਨੀ ਵੀ ਖਾਈ ਜਾਔ, ਔਦਾ ਤਾਂ ਹਿਸਾਬ ਵੀ ਕੋਈ ਨੀ ਅ ਫੇਰ।
ਹਾਂਜੀ। ਬੱਚੇ ਹੁੰਦੇ ਨੇ ਨਾ, ਤੇ ਔਨਾਂ ਨੂੰ ਰੋਟੀ ਨਾਲੋਂ ਜਾਦਾ ਏ ਸਭ ਚੀਜ਼ਾਂ ਪਸੰਦ ਆਂਦ ਨੇ। ਅਪਣੇ ਵੱਲੋਂ ਤੇ ਅਸੀਂ ਕਰਦੇ ਹੈਗੇ ਅ, ਨਾ ਕਿ ਰੋਟੀ ਤੇ ਅਸੀਂ ਦੇ ਈ ਰਏ ਹੈਗੇ ਅ। ਕੈਂਦੇ ਰੋਟੀ ਤੇ ਰੋਜ਼ ਖਾਈ ਦੀ ਹਏ ਖਾਈ ਦੀ ਏ ਰਸਤੇ ਚ ਹੁਣ ਖਾਲੀ ਬੈਠਾਂਗੇ ਤੇ ਕੁਛ ਨਾ ਕੁਛ ਤਾਂ ਐਸਾ ਹੋਣਾ ਚਾਈਦਾ ਨਾ ਜੋ ਅਸੀਂ ਖਾਂਦੇ ਰਹੀਏ ਕਿਉਂਕਿ ਹੁਣ ਰਸਤਾ ਵੀ ਐਸਾ ਏ ਕਿ ਪਹਾੜਾਂ ਦੇ ਵਿੱਚ ਕੁਛ ਮਿਲਣਾ ਨਹੀਂ ਏ ਕਿ ਕੋਈ ਵੀ ਅਹ ਦੁਕਾਨ ਹੋਵੇ ਜਾਂ ਕੋਈ ਸਟੋਰ ਹੋਵੇ ਉੱਥੇ ਤੇ ਜਿੱਥੇ ਕੋਈ ਇੱਕ ਜਗ੍ਹਾ ਮਿਲੇਗੀ ਤੇ ਉੱਥੇ ਬੰਦਾ ਬੈਠ ਕੇ ਕੋਈ ਚੀਜ਼ ਲੈ ਲਏਗਾ ਪਹਾੜਾਂ ਦੇ ਵਿੱਚ ਵੀ ਐਸਾ ਕੁਛ ਨਹੀਂ ਮਿਲਣਾ ਤੇ ਉਹ ਫਿਰ ਥੋੜਾ ਬੋਤ ਬਣਾਣਾ ਹੀ ਪੈਂਦਾ ਹੈਗਾ ਹੈ ਮੈਨੂੰ ਨਾਲੇ ਇਤਨਾ ਤਾਂ ਥੋੜਾ ਜਿਆ ਹੈ ਹੀ ਹੈ ਕਿ ਮੈਂ ਅਹ ਘਰੇ ਹੀ ਜ਼ਿਆਦਾਤਰ ਬਣਾ ਕੇ ਬੱਚਿਆਂ ਨੂੰ ਖਵਾਉਂਦੀ ਹਾਂ, ਘਰ ਦਾ ਬਣਿਆ ਹੀ ਮੈਂ ਦਿੰਦੀ ਆ ਬੱਚਿਆਂ ਨੂੰ ਕੋਈ ਵੀ ਚੀਜ਼ ਹੋਏ ਓ, ਮੈਂ ਘਰ ਹੀ ਬਣਾ ਕੇ ਦਿੰਦੀ ਹਾਂ ਬੱਚਿਆਂ ਨੂੰ ਬੱਚਿਆ ਨੂੰ ਥੋੜ੍ਹਾ ਜਾ ਹੈਲਥ ਕੋਂਨਸ਼ੀਅਸ ਵੀ ਰੈਂਦੇ ਨੇ। ਤੇ ਏਸ ਕਰਕੇ ਥੋੜ੍ਹਾ ਜਾ ਮੈਂ ਯੂਜ ਟੂ ਹੈਗੀ ਅ ਸਭ ਚੀਜ਼ਾਂ ਕਰਨ ਦੀ, ਤੇ ਥੋੜ੍ਹਾ ਪੱਕਾ ਲੈਂਦੀ ਅ। ਤੇ ਮੈਨੂੰ ਇੰਨਾ ਨੀ ਚੰਗਾ ਰੇਯਾ ਹੈਗਾ, ਬਟ ਹਾਂ ਐਵੀ ਆਪਸ਼ਨ ਅੱਛਾ ਅ ਕਿ ਇੱਕ ਅਪਣੇ ਕੋਲ ਹੋਣਾ ਚਈਦਾ ਅ। ਬਾਈ ਚਾਂਸ, ਅਗਰ ਕੋਈ ਚੀਜ਼ ਖ਼ਰਾਬ ਹੋ ਗਈ ਫਿਰ ਮੈਂ ਉਈ ਯੂਜ ਕਰ ਸਕਦੀ ਹੈਗੀ ਆ
ਹਾਂਜੀ ਓ ਤੇ ਹੈ ਹੀ ਏ ਕਹਿ ਰਹੇ ਨਾ ਓਸ਼ਨ ਨਾਲ ਕਿਉਂਕਿ ਦੇਖੋ ਆਪਾਂ ਆਪਾਂ ਜਨਾਨੀਆਂ ਸਾਨੂੰ ਹੀ ਖਾਣ ਪੀਣ ਦਾ ਸਬਦਾ ਦੇਖਣਾ ਪੈਣੇ ਤੇ ਸਾਡੇ ਕੋਲ ਜਿੰਨੇ ਓਪਸ਼ਨ ਹੋਣ ਓਨਾ ਅੱਛਾ ਕਿਉਂਕਿ ਅੋ ਠੀਕ ਕਿ ਤੁਸੀਂ ਕੇ ਰਹੇ ਹੋ ਅੱਛੀ ਗੱਲ ਹੈ ਕਿ ਤੁਸੀਂ ਘਰ ਦਾ ਹੀ ਖਾਣਾ ਦਿੰਦੇ ਤੇ ਓ ਮੈਂ ਵੀ ਕੋਸ਼ਿਸ਼ ਕਰਦੀ ਆ ਘਰ ਤੋਂ ਲੈ ਕੇ ਜਾਵਾਂ ਲੇਕਿਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਓ ਲੈ ਕੇ ਗਈ ਸੀ ਨਾ ਤੇ ਸਾਰੀ ਚੀਜ਼ਾਂ ਖ਼ਰਾਬ ਹੋ ਗਈਆਂ ਬਲਕਿ ਏਸੀ ਚੱਲ ਰਿਆ ਸੀ ਕਾਰ ਚ ਰੱਬ ਜਾਣੇ ਕੀ ਹੋਇਆ ਕੀ ਨਹੀਂ ਉਹ ਪਤਾ ਨੀ ਬਾਹਰ ਦਾ ਟੈਂਪਰੇਚਰ ਹੁਣ ਤੁਸੀਂ ਕਿੱਥੇ ਵੀ ਰੁਕਦੇ ਹੋ ਚਾਪ ਪਾਣੀ ਵਾਸਤੇ ਵੀ ਤੇ ਗੱਡੀ ਦਾ ਏ ਸੀ ਤੇ ਬੰਦ ਹੀ ਹੋ ਜਾਂਦਾ ਨਾ ਤੇ ਨਾਲੇ ਗਰਮੀ ਇੰਨੀ ਪੈ ਰਹੀ ਹੈ ਤੇ ਉਸ ਹਿਸਾਬ ਨਾਲ ਉਹ ਚੀਜ਼ਾਂ ਜਿਹੜੀਆਂ ਪਈਆਂ ਅ ਕਾਰ ਦੇ ਅੰਦਰ ਵੀ ਉਹ ਵੀ ਖਰਾਬ ਹੋਣ ਦੀ ਪੂਰੀ ਪੂਰੀ ਚਾਂਸਿਸ ਹੁੰਦੇ ਨੇ ਤੇ ਉਹ ਫਿਰ ਖ਼ਰਾਬ ਹੋ ਗਿਆ ਹੁਣ ਨਿਆਨੇ ਨੂੰ ਭੁੱਖ ਲੱਗੀਏ ਹੁਣ ਐਸਾਂ ਦਾ ਕੁਛ ਸੀਗਾ ਨੀ ਹੋਰ ਕਿੰਨਾ ਚਿਪਸ ਦੇਈ ਜਾਈਏ ਕਿੰਨਾ ਕੁਛ ਦੇਈ ਜਾਈਏ ਬੱਚਿਆਂ ਦਾ ਕੀ ਉਹਨਾਂ ਦੇ ਤੇ ਮੰਗੀ ਜਾਣਾ ਹੈ ਤੇ ਫਿਰ ਉਹ ਮੈਂ ਇੱਕ ਮੈਨੂੰ ਦੁਕਾਨ ਦਿਖੀ ਉੱਥੋਂ ਮੈਂਡੀ ਟੂਟ ਵਾਲਾ ਲ ਕੀਤਾ ਗਰਮ ਪਾਣੀ ਤਾਂ ਤਾਡੇ ਕੋਲ ਰਹਿੰਦਾ ਹੀ ਰਹਿੰਦਾ ਏ ਕਿਉਂਕਿ ਬੱਚਾ ਛੋਟਾ ਹੈ ਮੇਰਾ ਤੇ ਪਾਇਆ ਖੁਆ ਦਿੱਤਾ ਉਹਨੂੰ ਥੋੜਾ ਉਹਦੀ ਵੀ ਭੁੱਖ ਸ਼ਾਂਤ ਹੋ ਗਈ ਥੋੜਾ ਆਪਾਂ ਵੀ ਖਾ ਲਿਆ ਤੇ ਆਰ ਓਪਸ਼ਨ ਠੀਕ ਹੈ ਹੈਲਦੀ ਔਪਓਸ਼ਨ ਅੱਛਾ ਹੈ ਲੇਕਿਨ ਇਹ ਵੀ ਕਦੀ ਕਦੀ ਯੂਜ ਕਰ ਲੈਣਾ ਚਾਹੀਦਾ ਹੈ ਕਿਉਂਕਿ ਫਿਰ ਚੀਜ਼ ਖ਼ਰਾਬ ਹੋ ਜਾਏ ਭੁੱਖ ਲੱਗੀ ਕਿਸੇ ਨੂੰ ਤੇ ਹੁਣ ਅਪਾਂ ਮਾਵਾਂ ਹੈਗੀਆਂ ਸਾਨੂੰ ਦੇਖਿਆ ਨੀ ਜਾਂਦਾ ਨਾ ਬੱਚੇ ਭੁੱਖ ਭੁੱਖ ਕਰ ਰੇ ਨੇ ਤੇ ਹੁਣ ਕੁਛ ਹੈਗਾ ਨੀ ਸਾਡੇ ਕੋਲ ਐ ਅੱਛੀ ਚੀਜ਼ ਏ
ਹਾਂ ਇਸੇ ਕਰਕੇ ਤੇ ਸਭ ਬਣਾ ਕੇ ਲੇ ਕੇ ਜਾ ਰਹੇ ਹੈਗੇ ਕਿ ਯਦੀ ਬਾਈ ਚਾਂਸ ਰਸਤੇ ਚ ਕੁਛ ਨਾ ਮਿਲਿਆ ਮ ਕੁਛ ਨਾ ਹੋਇਆ ਐਸੀ ਚੀਜ਼ ਰੱਖ ਲਾਂ ਜੋ ਖ਼ਰਾਬ ਵੀ ਨਾ ਹੋਏ ਔਰ ਬੱਚੇ ਖਾ ਸਕਣ ਕਿਉਂਕਿ ਪਹਾੜਾਂ ਦੇ ਵਿੱਚ ਸਾਨੂੰ ਇ ਹੈਗਾ ਨਾ ਕਿ ਤੇ ਕਿਹੜੀ ਚੀਜ਼ ਮਿਲ ਕਦੋਂ ਮਿਲੇਗੀ ਏ ਤੁਹਾਨੂੰ ਵੀ ਨਹੀਂ ਪਤਾ ਹੈ ਬੰਦਾ ਕੇ ਦਿੰਦਾ ਦੋ ਕਿਲੋਮੀਟਰ ਅੱਗੇ ਪੰਜ ਕਿਲੋਮੀਟਰ ਅੱਗੇ ਤੁਹਾਨੂੰ ਇੱਕ ਢਾਬਾ ਮਿਲ ਸਕਦਾ ਹੈਗਾ ਤੇ ਇਹ ਸਭ ਚੀਜ਼ਾਂ ਬਸ ਹੈਗਾ ਕਿ ਬਣਾ ਕੇ ਕੈਰੀ ਕਰਕੇ ਲੈ ਕੇ ਜਾਣਾ ਥੋੜਾ ਜਾ ਔਖਾ ਹੈਗਾ ਮੈਂ ਕਹਿ ਤ ਥੋੜਾ ਬਹੁਤ ਸਮਾਨ ਐਸਾ ਆਪਣੇ ਕੋਲ ਰੱਖਣੇ ਕਿ ਜੋ ਕਦੀ ਖਰਾਬ ਨਾ ਹੋ ਸੁੱਖਾ ਸੁੱਖਾ ਹੈ ਹੁਣ ਲੱਡੂ ਵਰਗੀ ਚੀਜ਼ ਹੈਗੀ ਏ ਉਹ ਜਲਦੀ ਖ਼ਰਾਬ ਨਹੀਂ ਹੋਣੀ ਹੈਗੀ ਹੈ ਤਾਂ ਨਾਲੇ ਫਿਰ ਮੈਂ ਰਾਗੀ ਔਰ ਸੱਤੂ ਪਿਲਾ ਕੇ ਕੇ ਤੇ ਮੈਂ ਉਹਦੇ ਬਣਾਉਦੀ ਆਗੀ ਹ ਤੇ ਉਹ ਅਹ ਪੰਦਰਾਂ ਦਿਨ ਤੱਕ ਅਹ ਠੀਕ ਰਹਿੰਦੀ ਹੈ ਤੇ ਭਾਵੇਂ ਤੁਸੀਂ ਫਰਿਜ ਵਿੱਚ ਰੱਖੋ ਤੇ ਭਾਵੇਂ ਨਾ ਰੱਖੋ
ਚਲੋ ਇਹ ਤੇ ਬਹੁਤ ਵਧੀਆ ਆਪਓਪਸ਼ਨ ਤੁਸੀਂ ਦੱਸਿਆ ਨਾਲੇ ਇੱਕ ਵਾਰੀ ਤੁਸੀਂ ਵੈ ਤਰ੍ਹਾਂ ਇਹ ਵੀ ਟਰਾਈ। ਕਰਨਾ ਇਹ ਵੀ ਬਹੁਤ ਅੱਛਾ ਓਪਸ਼ਨ ਹੈਗਾ ਹੈ, ਕਿਉਂਕਿ!
ਮੈਨੂੰ ਦੱਸੀ ਏ।
ਹਾਂਜੀ, ਕਿਉਂਕਿ ਰੋਟੀ ਦੀ ਭੁੱਖ ਰੋਟੀ ਦੀ ਹੁੰਦੀ ਏ ਹੁਣ ਕਿਸੇ ਬੱਚੇ ਨੂੰ ਰੋਟੀ ਦੀ। ਭੁੱਖ ਲੱਗੀ ਏ। ਇਹ ਸਭ ਚੀਜ਼ਾਂ ਤੇ ਚਟਰ -ਮਟਰ ਵਰਗੀ ਹੀ ਹੈਗੀਆਂ ਕਿ ਤੁਸੀਂ ਜਿੰਨਾ ਖਾ ਲਓ ਓਨਾ ਘੱਟ। ਤੇ ਢਿੱਡ ਨੀ ਭਰਦਾ ਇਹਨਾਂ ਦੇ ਨਾਲ ਤੇ ਤੇ ਹੁਣ ਰੋਟੀ ਜਦੋਂ ਚਾਹੀਦੀ ਹੁੰਦੀ ਏ, ਤੇ ਫਿਰ ਬੰਦਾ ਸੋਚਦਾ ਈ ਏ ਨਾ। ਕਿ ਕੁੱਛ ਰੋਟੀ ਤਾਂ ਸਾਨੂੰ ਮਿਲੇ-ਮਿਲੇ ਤੇ ਇਹ ਥੋੜੇ ਅੱਛੇ ਓਪਸ਼ਨਸ ਨੇ ਉਹਦੇ ਵਿੱਚ ਸਬਜ਼ੀਆਂ ਵੀ ਹੈਗੀਆਂ। ਕਿ ਤੁਸੀਂ ਗਰਮ ਪਾਣੀ ਚ ਕਰੋ ਯਾ ਪੈਕੇਟ ਨੂੰ ਹੀ ਸਿੱਧਾ ਗਰਮ ਪਾਣੀ ਚ ਪਾ ਲੋ ਫਿਰ ਉਹਦੇ ਬਾਦ ਤੁਸੀਂ- ਆਰਾਮ ਨਾਲ ਖਾ ਸਕਦੇ ਹੋ ਰੋਟੀ ਵੀ ਐਸਰਾ ਹੀ ਮਿਲ ਜਾਂਦੀ ਏ। ਇਹ ਜਿਹੜੇ ਦੂਰ- ਰਹਿੰਦੇ ਨੇ ਲੋਕੀ ਉਹਨਾਂ ਵਾਸਤੇ ਤੇ ਬਹੁਤ ਹੀ ਵਧੀਆ ਇੰਡੀਆ ਤੋਂ ਜਦੋਂ ਲੈਕ ਕੇ ਜਾਣਾ ਤੇ ਲੈ ਕੇ ਜਾ ਸਕਦੇ ਘੱਰ ਦਾ ਘੱਰ ਦਾ ਰੋਟੀ ਦਾ ਸਵਾਦ ਮਿਲ ਜਾਂਦਾ ਏ ਬਸ।
ਚਲੋ ਚੰਗਾ ਏ ਫੇਰ ਤੁਸੀਂ ਬੜਾ ਵਧੀਆ ਮੈਨੂੰ ਦੱਸ ਦਿੱਤਾ। ਮੈਂ ਵੀ ਹੁਣ ਆਪਣੀ ਪੈਕਿੰਗ ਕਰ ਲਾ ਬਣਾ ਲਵਾਂ ਸਮਾਨ ਥੋੜਾ ਜਿਹਾ। ਚਲੋ ਚੰਗਾ ਸਤਿ ਸ੍ਰੀ ਅਕਾਲ ਫਿਰ ਵਾਪਿਸ ਆ ਕੇ ਗੱਲ ਕਰਾਂਗੇ।
ਹਾਂਜੀ -ਹਾਂਜੀ ਜ਼ਰੂਰ ਓਕੇ ਜੀ ਹ ਸਤਿ ਸ਼੍ਰੀ ਅਕਾਲ।